ਹਾਂ ਗਿਆ ਸੀਂ ਫੋਨ।
ਹਾਂਜੀ ਉਹ ਨੈਟਬੰਦ ਦਾਂ ਇਸੂ ਹੋ ਰਿਹਾਂ ਸੀ ਨਾ।
ਅੱਛਾ।
ਹਾਂਜੀ, ਹੋਰ ਓਥੇ ਮੀਂਹ ਹੱਟ ਗਿਆ। ਅੱਛਾ, ਹੋਰ ਜੀ।
ਹੁੰ, ਤੂੰ ਦੱਸ, ਹੁਣ ਕਿਥੇ ਸੋਚ ਰਹੇ ਕਿੱਥੇ ਬਾਹਰ ਜਾਣਾ ਐ?
ਅੱਛਾ ਬਾਹਰ ਜਾਣਾ ਐ।
ਹੂੰ ਹੂੰ।
ਅੱਛਾ ਉੱਥੇ ਕੀ ਬੋਲਦੇ ਨੇ ਅ ਆ ਹਜ਼ੂਰ ਸਾਹਿਬ ਤਾਂ ਜਾਂਕੇ ਆਏ ਤੁਸੀਂ ਕਦੇ ਉੱਥੇ?
ਹਾਂ ਦੋ ਵਾਰੀ ਜਾਂ ਕੇ ਆਏ, ਹੁਣ ਪਲਾਨ ਬਣ ਰਿਆ ਐ। ਕੋ ਅਸੀਂ ਹੁਣ ਜਾ ਕੇ ਆਵਾਂਗੇ।
ਅੱਛਾ।
ਪਿਆ ਤੇ ਓਈ ਤਿਆਰੀ ਸੋਚ ਰੇ ਉਨੂੰ ਵੀ ਬੋਲਿਆ ਚੱਲਣ ਵਾਸਤੇ ਕੁੜੀ ਨੂੰ, ਤੇ ਬੋਲਦੀ ਠੀਕ ਐ ਮਾਮੀ ਪਲਾਨ। ਤਦੋਂ ਤਾਂ ਅਸੀਂ ਚੱਲਨਾ ਐ।
ਅੱਛਾ, ਵਧੀਆ ਉਦੇਂ ਨਾਲ ਉੱਥੇ ਘੁੰਮਣ। ਫਿਰਨ ਵਾਲੀ ਚੀਜ਼ਾਂ ਵੀ ਬਹੁਤ ਐ, ਹੋਟਲ ਵੀ ਐ ਮਤਲਬ ਥੇ ਰੂਮ ਵੀ ਵਦੀਆਂ ਮਿਲ ਜਾਂਦੇ ਨੇ ਰਹਿਣ ਲਈ।
ਯਾਰ ਰੂਮ ਰੂਮ ਤਾਂ ਬਹੁਤ ਵਧੀਆਂ ਮਿਲਦੇ ਐ। ਹਾਂ।
ਨਾਲੇ ਉਥੇ ਲੰਗਰ ਪਾਣੀ ਹਾਂਜੀ -ਹਾਂਜੀ ਐਨ ਆਰ ਆਏ।
ਐਨ ਆਰ ਆਏ।
ਹਾਂਜੀ। ਨਾਲੇ ਲੰਗਰ ਪਾਣੀ ਵੀ ਬਹੁਤ ਵਧੀਆ ਘਿਓ ਦਾ ਲੰਗਰ ਪੂਰਾ ਘਿਓ ਚ ਬਣਿਆ ਰੇ। ਲੰਗਰ ਦਾਂ ਬਹੁਤ ਵਧੀਆਂ ਮਿਲਦਾ ਉੱਥੇ।
ਐਨਾ ਟੇਸਟ ਲਗਦਾ ਐ ਨਾਂ ਕੋ ਬਸ ਇੱਕ ਦੀ ਜਗ੍ਹਾ ਦੋ ਫੁਲਕੇ ਖਾ ਲੈਂਣ।
ਹਾਂਜੀ। ਸਹੀ ਗੱਲ ਐ ਨਾਲੇ ਉੱਥੇ ਇੰਨੇ ਸਾਰੇ ਗੁਰ ਗੁਰਦੁਆਰੇ ਹੈਗੇ ਬਾਰਾਂ ਗੁਰਦੁਆਰੇ ਹੈਗੇ ਨੇ ਪਤਾ ਨੀ ਕਿੰਨੇ ਹੈਗੇ ਨੇ। ਉੱਥੇ ਕਿਸੇ ਨੂੰ ਵੀ ਪੁੱਛਾਂ ਗੇ ਨਾ ਟੂਰ ਟਰੈਵਲ ਵਾਲਿਆਂ ਨੂੰ। ਤੇ ਸਾਰੇ ਗੁਰਦੁਆਰੇ ਉੱਥੇ ਘੁੰਮਾਦੇ ਨੇ ਸਾਰੇ ਪਾਸੇ।
ਹਾਂ ਅਸੀਂ ਦੋ ਵਾਰੀ ਗਏ ਸੀ ਤੇ ਇੱਕ ਵਾਰੀ ਤਾਂ ਜੱਥੇ ਵਾਲੇ ਨੇ ਲੈ ਕੇ ਗਿਆ ਸੀ ਸਾਨੂੰ।
ਅੱਛਾ ਜੀ।
ਹੂੰ। ਤੋ ਉਨੇ ਉਹਨਾਂ ਨੇ ਸਵੇਰੇ ਸਾਨੂੰ ਲੈ ਕੇ ਗਏ ਤੇ ਸ਼ਾਮ ਨੂੰ ਛੱਡ ਕੇ ਆਏ। ਉਹ ਕਿੱਥੇ ਆ ਹੈ ਨਾ ਨਾਨਕ ਚੀਰਾ
ਹਾਂਜੀ-ਹਾਂਜੀ ਨਾਨਕ ਚੀਰਾ
ਹਾਂ ਤਾਂ ਉਥੇ ਲੈ ਕੇ ਗਏ ਸੀ।
ਅੱਛਾ ਜੀ।
ਹਾਂ ਤੇ ਸਵੇਰੇ ਸੀ ਕੁਛ ਨਿਕਲੇ ਸੀ ਔਰ ਰਾਤੀ ਤੇ ਸਾਨੂੰ ਅੱਠ ਨੌਂ ਵੱਜ ਗਏ ਸੀ ਆਨ ਨੂੰ ਪਰ ਬਹੁਤ ਵਧੀਆ ਸੀ ਉਥੇ
ਹਾਂਜੀ ਸਹੀ ਗੱਲ ਹੈ ਉਥੇ ਦੀਵਾਲੀ ਦੇ ਵੇਲੇ ਵੀ ਜਾਓ ਜਾਂ ਨਵੇਂ ਸਾਲ ਦੇ ਟਾਈਮ ਜਾਓ। ਬੜੀ ਰੌਣਕ ਲੱਗੀ ਰਹਿੰਦੀ। ਥੇ ਲਾਈਟਾਂ ਵਗੈਰਾ ਜਿੱਦਾਂ ਗੁਰ ਗੁਰਪੁਰਬ ਹੁੰਦਾ ਉਸ ਟੈਮ ਵੀ ਬਹੁਤ ਵਧੀਆ ਉਥੇ ਸੈਲੀਬ੍ਰੇਟ ਕਰਦੇ ਨੇ।
ਹੂੰ
ਹੂੰ ਇੱਥੇ ਅੰਬਰਸਰ ਵੀ ਬਹੁਤ ਵਧੀਆ ਕਰਦੇ ਨੇ ਸੈਲੀਬ੍ਰੇਟ
ਆ ਅੰਮ੍ਰਿਤਸਰ ਦਾ ਨਾ ਮੈਨੂੰ ਦੇਖਣਾ ਹੈ ਬੋਲਦੇ ਦੀਵਾਲੀ ਦਾ ਬਹੁਤ ਬਹੁਤ ਅੱਛਾ ਸਜਾਂਦੇ ਨਾ ਦੀਵਾਲੀ ਤੇ ਹਾਂ ਦੀਵਾਲੀ ਤੇ ਮੈਨੂ ਆਣਾ ਏ। ਬਾਕੀ ਦਿਨ ਤੇ ਹਾਂ ਬਾਕੀ ਦਿਨ ਤੇ ਅਸੀਂ ਜਾ ਕੇ ਆਏ ਪਰ ਕੀ ਉਹ ਠੰਡੀ 'ਚ ਤੇ ਪਤਾ ਹੈ ਨਾ ਇੰਨੀ ਠੰਡ ਹੁੰਦੀ ਪੰਜਾਬ ਤੇ-ਤੇ ਬੰਦਾ ਕੀ ਜਾਏਗਾ।
ਨਾ ਤੁਸੀਂ ਜਦੋਂ ਦੀਵਾਲੀ ਦੇ ਵੇਲੇ ਆਓਗੇ ਉਸ ਟਾਈਮ ਇੰਨੀ ਠੰਡ ਨੀ ਆਉਂਦੀ ਮੀਡੀਅਮ ਜਿਹਾ ਮੌਸਮ ਹੁੰਦਾ। ਜਿੱਦਾਂ ਹੁਣ ਨਵੰਬਰ 'ਚ ਦੀਵਾਲੀ ਆਉਂਦੀ ਉਸ ਟਾਈਮ ਇੰਨਾ ਨੀ ਠੰਢ ਹੋਣੀ ਏ।
ਉਹੀਓ ਐਰਿਕਾ ਅਸੀ ਹਾਂ ਆ ਹਾਂ ਐਰਕਾਂ ਅਸੀਂ ਉਹੀ ਸੋਚ ਰਹੇ ਦੀਵਾਲੀ ਤੇ ਪਲਾਨ ਕਰੇ ਜਾਣ ਦਾ
ਅੱਛਾ
ਅਗਲੇ ਹਫ਼ਤੇ ਤਾਂ ਅਸੀਂ ਨੰਦੇੜ ਜਾ ਰਹੇ।
ਅੱਛਾ ਜੀ ਵਧੀਆ ਗੱਲ ਹੈ।
ਹਾਂ ਅਗਲੇ ਹਫ਼ਤੇ ਹਾਂ। ਉਹ ਛੁੱਟੀ ਹੁੰਦੀ ਨਾ ਬੱਚਿਆਂ ਨੂੰ ਸੈਟਰਡੇ ਸੰਡੇ
ਘੁੰਮਣਾ ਫਿਰਨਾ ਬਹੁਤ ਜ਼ਰੂਰੀ ਹੈ ਜਿੱਦਾਂ ਘੁੰਮੇਗੇ ਫਿਰੇਗੇੇ। ਤਾਂ ਹੀ ਆਪਣਾ ਮਾਇੰਡ ਫਰੈਸ਼ ਰਹੋਗਾ ਨਾਲੇ ਰਿਲੈਕਸ ਲੱਗਦਾ ਹੈ ਆਪਾਂ ਨੂੰ ਘੁੰਮਣ ਫਿਰਨ ਨਾਲ
ਹੂੰ ਉਹੀ ਸੋਚ ਰਹੇ ਉ ਕੀ ਕਰੇ।
ਹਾਂਜੀ
ਔਰ ਤੂੰ ਕਿਥੇ ਗਿਆ ਪਲੈਨ ਕੀਤਾ ਜਾਣ ਦਾ ਨਹੀਂ।
ਨਾ ਬਸ ਹਲੇ ਦੇਖਦੇ ਹਾਂ ਅਸੀਂ ਮੇਰੇ ਹਸਬੈਂਡ ਆਏ ਗੇ ਫਿਰ ਉਹਦੇ ਬਾਅਦ ਦੇਖਾਂਗੇ ਕਿੱਥੇ ਜਾਵਾਂਗੇ ਮਨੀਕਰਨ ਸਾਹਿਬ ਦੇ ਗੇ ਉੱਥੇ ਗਏ ਨਹੀਂ ਏ। ਉਥੇ ਕਹਿੰਦੇ ਨਾ ਗਰਮ ਪਾਣੀ ਨੈਚੁਰਲੀ ਮਤਲਬ ਧਰਤੀ ਥੱਲੋਂ ਪਾਣੀ ਗਰਮ ਉਬਲਦਾ ਹੈ ਉਹਦੇ ਵਿੱਚ ਹੀ ਸਾਰੇ ਉਥੇ ਰੋਟੀ ਰੋਟੀ ਪਾਣੀ ਬਣਾਂਦੇ ਨੇ ਚੌਲ ਵਗੈਰਾ ਦਾਲ ਉਹ ਦੇਖਣਾ ਜਾ ਕੇ ਇੱਕ ਵਾਰੀ
ਅੱਛਾ
ਹੂੰ
ਮਨੀਕਰਨ ਕਿੱਥੇ ਆਇਆ ਆਪਣਾ ਕੀ ਬੋਲਦੇ ਹਿਮਾਚਲ ਨਾ ਜਿੱ ਤੇ ਅਸੀਂ ਦੋ ਸਾਲ ਪਹਿਲਾਂ ਗਏ ਸੀ ਨਾ ਇੱਥੇ ਆਪਣਾ ਹੇਮਕੁੰਡ ਸਾਹਿਬ।
ਹਾਂਜੀ
ਉਸ ਪਾਸੇ ਹੀ ਕੀ ਉਹ
ਅੱਛਾ ਨਾ ਦੂਜੇ ਪਾਸੇ ਉਹ
ਅੱਛਾ, ਦੂਜੇ ਪਾਸੇ।
ਉਹ ਉਤਰਾਖੰਡ ਚ ਹੈ ਹੈਮਕੁੰਡ ਸਾਹਿਬ ਔਰ ਹਿਮਾਚਲ ਪ੍ਰਦੇਸ਼ ਵਿਚ ਹੈ।
ਹਮ ਅਸੀਂ ਗਏ ਸੀ ਨਾ ਦੋ ਸਾਲ ਪਹਿਲੇ ਉੱਥੇ।
ਆਹੋ ਹੈਵਕੁੰਡ ਸਾਹਿਬ ਵੀ ਬਹੁਤ ਵਧੀਆ।
ਹਾਂ ਤੇ ਉੱਥੇ ਸਾਨੂੰ ਤਾਂ ਜਾਣ ਨੂੰ ਨਹੀਂ ਮਿਲਿਆ। ਪਰ ਅਸੀਂ ਫਿਰ ਉਹ ਰੀਠਾ ਸਾਹਿਬ ਗੁਰਦੁਆਰਾ ਹੈ ਨਾ।
ਅੱਛਾ, ਹਾਂਜੀ।
ਉੱਥੇ ਅਸੀਂ ਗਏ ਅਤੇ ਉਹ ਮਤਲਬ ਜਿਹਨੇ ਸਾਨੂੰ ਲੈ ਕੇ ਗਿਆ ਸੀ ਨਾ। ਉਹ ਬੋਲ ਰਿਹਾ ਸੀ ਕਿ ਤੁਸੀਂ ਦੇਖੋ ਹਾਂ। ਮਤਲਬ ਇੱਥੇ ਤਾਂ ਤੁਸੀਂ ਹਰ ਟਾਈਮ ਜਾ ਸਕਦੇ ਹੇਮਕੁੰਟ ਸਾਹਿਬ ਪਰ ਇੱਥੇ ਤੇ ਬਹੁਤ। ਨਾਸੀਬ ਵਾਲੇ ਜਾਂਦੇ ਉੱਥੇ ਕੋਈ ਜਾਣ। ਬੋਲਦੇ ਬਹੁਤ ਮੁਸ਼ਕਿਲ ਦੇ ਨਾਲ ਉੱਥੇ ਦਰਸ਼ਨ ਹੁੰਦੇ।
ਹਾਂਜੀ।
ਅਤੇ ਅਸੀਂ ਉੱਥੇ ਗਏ ਫਿਰ ਉੱਥੇ ਸਾਨੂੰ ਤਿੰਨ ਦਿਨ ਰੱਖੇ ਸੀ। ਉਹਨਾਂ ਨੇ
ਅੱਛਾ ਜੀ।
ਹਾਂ ਅਤੇ ਅੱਛਾ ਲੰਗਰ ਪਾਣੀ ਬਹੁਤ ਵਧੀਆ ਬਣਾਇਆ ਸੀ।
ਅੱਛਾ ਜੀ।
ਤਿੰਨ ਦਿਨ ਰਹਿ ਕੇ ਫਿਰ ਅਸੀਂ ਉੱਧਰੋਂ ਨਿਕਲੇ ਔਰ ਫਿਰ ਇੱਥੇ ਆ ਕੇ।
ਨਹੀਂ ਰੀਠਾ ਸਾਹਿਬ ਦਾ ਗੁਰਦੁਆਰਾ ਵੀ ਬਹੁਤ ਵੱਡਾ ਹੈ।
ਹਾਂ, ਬਹੁਤ ਵਧੀਆ ਉਹ ਔਰ ਬਣਿਆ ਵੀ ਬਹੁਤ ਅੱਛਾ ਹੈ।
ਹਾਂਜੀ।
ਹਮ।
ਆ ਹੇਮਕੁੰਟ ਸਾਹਿਬ। ਇੱਕ ਦੋ ਵਾਰੀ ਜਾ ਕੇ ਆਏ ਵਧੀਆ ਪਰ ਉੱਥੇ ਮਤਲਬ ਪਹਾੜ ਵਗੈਰਾ ਬੜੇ ਟੁੱਟਦੇ ਨਾ। ਉੱਥੇ ਨਹੀਂ ਮਤਲਬ ਜਿੱਦਾਂ ਅ ਜੂਨ ਔਰ ਜੁਲਾਈ ਦੇ ਮਹੀਨੇ ਚ ਜਾਣਾ ਚਾਹੀਦਾ। ਉੱਥੇ ਕਿੱਦਾਂ ਜੂਨ ਚ ਜਾਓਗੇ ਤਾਂ ਪਹਾੜ ਮਤਲਬ। ਬਾਰਿਸ਼ ਨਹੀਂ ਹੁੰਨੀ ਇੰਨਾ ਕੁੱਝ ਡਰ ਨੀ ਰਹਿੰਦਾ ਜੁਲਾਈ ਦੇ ਬਾਅਦ। ਫੇਰ ਮੀਂਹ ਪੈਣ ਲੱਗ ਜਾਂਦਾ। ਫੇਰ ਬਹੁਤ ਡਰ ਰਹਿੰਦਾ ਲੈਂਡਸਲਾਈਡਿੰਗ ਹੁੰਦੀ ਹੈ ਪਹਾੜ ਡਿੱਗਦੇ ਨੇ ਰਸਤੇ ਤੇ। ਫਿਰ ਜਾਈ ਨਹੀਂ ਜਾਂਦਾ ਉੱਥੇ।
ਹੂੰ ਅਸੀਂ ਨਾ ਮਤਲਬ ਕਦੋਂ ਸ਼ਾਇਦ ਅਗਸਤ ਜਾਂ ਸੈਪਟੈਂਬਰ 'ਤੇ ਗਏ ਸੀ ਨਾ ਅਸੀਂ ਤੇ ਉਹ। ਉਸ ਟਾਈਮ 'ਤੇ ਬਹੁਤ ਮੀਂਹ ਪਿਆ ਰਿਹਾ ਸੀ।
ਹਮ
ਇਨਾ ਮੀਹ ਹਾ ਇਨਾ ਮੀਹ। ਪੈ ਰਿਹਾ ਸੀ ਔਰ ਉਥੇ ਪੁੱਲ ਦੇ ਸਾਰੀ ਮਤਲਬ ਰਸ ਰਸਤੇ ਜਿਹੜੇ ਸੀ ਨਾ ਸਾਰੇ ਟੁੱਟੇ ਸੀ।
ਅੱਛਾ
ਹਾਂ ਤੋ ਜਥਾ ਜਾ ਈ ਨਹੀ ਰਿਹਾ ਸੀ ਤੂੰ ਸਾਨੂੰ ਉੱਥੇ ਹੀ ਫਿਰ। ਘੁਮਾਇਆ ਕੀ ਲਕਸ਼ਮਣ ਹੈ ਨਾ ਲਕਸ਼ਮਣ।
ਲਕਸ਼ਮਣ ਝੂਲਾ ਹਾਂਜੀ।
ਹਾਂ ਵੋ ਫਿਰ ਉੱਥੇ ਅੱਗੇ ਇੱਕ ਸੀ ਮਤਲਬ ਸ਼ੰਕਰ ਦਾ ਮੰਦਿਰ। ਫਿਰ ਘੁੰਮਾ ਕੇ ਲੇ ਕੇ ਆਏ ਉਹਨਾਂ ਨੇ।
ਅੱਛਾ
ਹਾਂ ਉਹਨਾਂ ਨੇ ਕੁਛ ਤੋਂ ਹੁਣ ਜੱਥੇ ਨੂੰ ਲੈ ਕੇ ਗਿਆ, ਤੇ ਪੈਸੇ ਜਿਹੜੇ। ਤੇ ਇੰਨੇ ਲਿੱਤੇ ਤੇ ਕੁਛ ਤੇ ਘੁੰਮਾਏਗਾ ਨਾ।
ਸਹੀ ਗੱਲ ਹੈ।
ਹਾਂ ਤੇ ਉੱਥੇ ਉੱਥੇ ਲੇ ਕੇ ਗਿਆ ਸੀ ਸਾਨੂੰ।
ਹ ਹ ਹ।
ਹਮ ਹਮ
ਨਹੀਂ ਵਧੀਆ ਨਾਲੇ ਘੁੰਮਣਾ-ਫਿਰਨਾ ਬਹੁਤ ਜ਼ਰੂਰੀ ਹੈ।
ਹੂੰ
ਉਹਨੂੰ ਦੇਖਾਂਗੇ ਅਸੀਂ ਮਨੀਕਰਨ ਜਾਂ ਫਿਰ ਪਟਨਾ ਸਾਹਿਬ ਆ ਦੋ ਗੁਰਦੁਆਰੇ ਰਹਿ ਗਏ ਨੇ।
ਅੱਛਾ
ਹਾਂ ਗੁਰਦੁਆਰੇ ਬੱਸ ਜਾਣਾ ਦੇਖਣਾ ਹੁਣ। ਬਾਕੀ ਤਾਂ ਸਾਰੇ ਗੁਰਦੁਆਰੇ ਘੁੰਮੇ ਨੇ ਇੱਕ ਉਹ ਨਾਨਕ ਨਨਕਾਣਾ ਸਾਹਿਬ ਹੈ ਨਾ ਪਾਕਿਸਤਾਨ ਚ।
ਅੱਛਾ ਨਨਕਾਣਾ ਸਾਹਿਬ ਮੈਨੂੰ ਕੀ ਲੱਗਿਆ ਪਟਨਾ ਸਾਹਿਬ ਉੱਥੇ ਕੀ।
ਨਹੀਂ ਪਟਨਾ ਸਾਹਿਬ ਵੀ ਵਧੀਆ ਹੈਗਾ। ਪਟਨਾ ਸਾਹਿਬ ਵੀ ਆਪਣਾ ਸਿੱਖਾਂ ਦਾ ਪੰਜ ਤਖ਼ਤ ਹੈਗਾ ਨਾ ਗੁਰਦੁਆਰਾ।
ਅੱਛਾ
ਤੋ ਪਟਨਾ ਸਾਹਿਬ ਹੋ ਗਿਆ ਨਨਕਾਰਾ ਸਾਹਿਬ ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਆਹ ਹੋਇਆ ਸੀ ਜਨਮ ਹੋਇਆ ਸੀ ਨਾ।
ਹਾਂ
ਹੂੰ ਉੱਥੇ ਵੀ ਗੁਰਦੁਆਰਾ ਕਾਫੀ ਵੱਡਾ ਉੱਥੇ ਪਾਸਪੋਰਟ ਲੱਗਦਾ ਏ ਮਤਲਬ ਵੀਜ਼ਾ ਤਾਂ ਨੀ ਲੱਗਦਾ। ਪਾਸਪੋਰਟ ਲੈ ਕੇ ਜਾਣਾ ਪੈਂਦਾ ਉੱਥੇ।
ਅੱਛਾ, ਤੇ ਇਸ ਤਰ੍ਹਾਂ ਕੋਈ ਵੀ ਕੋਈ ਵੀ ਜਾ ਸਕਦਾ? ਕਿ ਜਿਸ ਤਰ੍ਹਾਂ ਸਮਝੋ ਮੈਨੂੰ ਹਾਂ ਤੇ ਮਤਲਬ ਉੱਥੇ ਜਿਸ ਤਰ੍ਹਾਂ ਪਾਕਿਸਤਾਨ ਜਿਹੜਾ ਗੁਰਦੁਆਰਾ ਹੈ ਉਹ ਹਾਂ, ਮੇਰੇ ਮਤਲਬ ਰਿਸ਼ਤੇ ਦਾਰਾ ਦੇ ਆਏ ਸੀ ਅਤੇ ਦੱਸ ਰਹੇ ਸੀ, ਬੋਲਦੇ ਬਹੁਤ ਅੱਛਾ ਏ ਤੂੰ ਇੱਕ ਵਾਰੀ ਜਾ ਕੇ ਆ।
ਹਾਂ ਜਾ ਕੇ ਆਓ ਤੁਸੀਂ ਬਹੁਤ ਵਧੀਆ ਗੁਰਦੁਆਰਾ ਉਹ। ਨਸੀਬ ਵਾਲਾ ਏ ਉੱਥੇ ਜਾਣ ਵਾਲਾ।
ਅੱਛਾ
ਨਾਲੇ ਤੁਹਾਡਾ ਪਾਸਪੋਰਟ ਬਣਿਆ ਰਹੇਗਾ ਨਾ। ਬਸ ਆਧਾਰ ਕਾਰਡ ਔਰ ਪਾਸਪੋਰਟ ਤੇ ਹੀ ਜਾ ਜਾਣਾ ਪੈਂਦਾ ਉੱਥੇ।
ਅੱਛਾ-ਅੱਛਾ
ਹੂੰ, ਟਰੇਨ ਜਾਂਦੀ ਹੈ ਇੱਥੋਂ ਸਿੱਧਾ।
ਹੂੰ
ਹੂੰ ਕਿਸੇ ਨੂੰ ਵੀ
ਕਿਧਰੋ ਪੰਜਾਬ ਤੋਂ ਜਾਂਦੀ ਕਿ ਬੋਂਬੇ ਤੋਂ ਜਾਂਦੀ ਆ?
ਮੈਨੂੰ ਸ਼ੈਰ ਲੱਗਦਾ ਬੋਂਬੇ ਤੋਂ ਤਾਂ ਨਹੀਂ ਪਤਾ ਇਨਾ ਪੰਜਾਬ ਤੋਂ ਹੀ ਜ਼ਿਆਦਾ ਜਾਂਦੇ ਨੇ ਇੱਧਰੋਂ।
ਅੱਛਾ
ਹੂੰ
ਬਾਕੀ ਇੰਨਾ ਨੀ ਪਤਾ ਇਨਕੁਆਇਰੀ ਕਰਨੀ ਪਏਗੀ ਕਿ ਕਦੇ ਗਏ ਨੀ ਨਾ। ਪਤਾ ਨੀ ਏ, ਹੂੰ ਉਹ ਅਸੀਂ
ਹੁਣ ਲਾਈਫ ਤੇ ਕੀ ਏ ਨਾ ਬੰਦਾ ਘੁੰਮ ਫਿਰ ਲਵੇ ਉਨਾ ਹੀ ਬਹੁਤ ਏ ਜਿੰਨਾ ਟਾਈਮ ਆਪਣਾ ਨਿਕਲੇ। ਐਸ਼ ਕਰੋ, ਘੁੰਮੋ, ਗੁਰਦੁਆਰੇ ਜਾਓ ਕਿੱਥੇ ਮਤਲਬ
ਹਾਂਜੀ ਹੁਣ ਜਦੋਂ ਮੈਂ ਮਹਾਰਾਸ਼ਟਰ ਚੋਂ ਇੱਥੇ ਆ ਰਹੀ ਸੀ ਪੰਜਾਬ 'ਚ ਫੇਰ ਉੱਥੇ ਰਸ ਤੇ 'ਚ ਵੀ ਲੋਕ ਇੰਨੇ ਮਤਲਬ ਅਮਰਨਾਥ ਦੀ ਯਾਤਰਾ ਜਾ ਰਹੀ ਸੀ ਉੱਥੇ ਘੁੰਮਣ ਜਾ ਰਹੇ ਸੀ। ਬਹੁਤ ਮਤਲਬ ਇੰਨੀ ਵੱਡੀ ਉਹਨਾਂ ਦੀ ਜਗਥਾ ਹੈਗੀ ਸੀ ਲੋਕ ਸੀ। ਮਤਲਬ ਵੀਹ-ਪੱਚੀ ਲੋਕ ਸੀ ਉਹ, ਰੋਟੀ ਪਾਣੀ ਵਧੀਆ ਖਾਂਦੇ ਪੀਂਦੇ ਸਾਨੂੰ ਵੀ ਦਿੱਤੀ ਖਾਣ, ਖਾਣਾ -ਪੀਣਾ, ਮਤਲਬ, ਉਹਨਾਂ ਦੀ ਮਤਲਬ ਅਮਰਨਾਥ ਯਾਤਰਾ ਇੱਕ ਜੰਮੂ ਕਟਰਾ ਵੈਸ਼ਨੋ ਦੇਵੀ, ਔਰ ਪਤਾ ਨੀ ਕਿਹੜੇ ਦੱਸਿਆ ਸੀ ਉੱਥੇ ਉਹਨਾ ਦੀ ਟੂਰ ਸੀ। ਦਾ ਅਸੀਂ ਜਾਣਾ ਉੱਥੇ, ਬਜ਼ੁਰਗ ਇਨਸਾਨ ਵੀ
ਅੱਛਾ।
ਬਜ਼ੁਰਗ ਸਾਰੇ ਇਕੱਠੇ ਸੀ।
ਹੂੰ
ਅਮਰਨਾਥ ਦੀ ਯਾਤਰਾ ਵੀ ਬਹੁਤ ਮਤਲਬ ਹੈਗੀ ਨਾ ਵੱਡੀ
ਪਰ ਉਹ ਵੀ ਬੋਲਦੇ, ਬਹੁਤ ਚੜਾਈ ਨਾ ਉਹਦੀ
ਹਾਂ ਉਹਦੀ ਚੜਾਈ ਹੈਗੀ ਹੈ ਤੇਰਾਂ ਕਿਲੋਮੀਟਰ ਕੁਛ
ਅਤੇ ਆਪਣੀ ਕਿੰਨੀ ਹੈ ਇਹਦੀ, ਹੇਮਕੁੰਡ ਸਾਹਿਬ ਦੀ ਉੱਨੀ, ਅੱ ਅੱਛਾ -ਮੇਰਾ ਦੇਖ, ਨਾ ਦੋ ਦੋ ਦੋ ਵਾਰੀ ਮੇਰਾ ਸ਼ਾਇਦ ਦਰਸ਼ਨ ਹੀ ਨਹੀਂ ਹੋ ਰਹਾ ਮੈਂ ਦੋ ਵਾਰੀ ਜਾਨਾ ਸੋਚਿਆ ਇੱਕ ਵਾਰੀ ਤਾਂ ਇੱਕਦਮ, ਨਜ਼ਦੀਕ ਹੋ ਕੇ ਵੀ ਮੈਂ ਨਹੀਂ ਜਾ ਪਾ
ਉਹ ਜੂਨ 'ਚ ਜਾਣਾ ਚਾਹੀਦਾ, ਜਦੋਂ ਜੂਨ ਚ ਪਹਿਲੀ ਜੱਥਾ ਨਿਕਲਦੀ ਹੈ ਨਾ ਇੱਥੋਂ ਉਸ ਟਾਈਮ ਜਾਣਾ ਚਾਹੀਦਾ, ਉਸ ਟਾਈਮ ਇੰਨਾ ਦਿੱਕਤ ਨ ਆਉਂਦੀ ਮੀਂਹ ਨਹੀਂ ਹੁੰਦਾ ਵਧੀਆ ਜਿਹਾ ਰਹਿੰਦਾ ਉੱਥੇ ਮੌਸਮ, ਜਦੋਂ ਜਿੱਦਾਂ ਜੁਲਾਈ ਲੱਗ ਜਾਂਦਾ ਨਾ ਉਹਦੇ ਬਾਅਦ ਥੋੜੇ ਉੱਥੇ ਮੀਂਹ ਪੈਣ ਲੱਗ ਜਾਂਦਾ ਹੈ। ਫਿਰ ਉਹ ਡਰ ਰਹਿੰਦਾ ਰਿਸਕੀ ਹੁੰਦਾ, ਹਾਂਜੀ
ਹਮ।
ਕਿ ਮੀਂਹ ਜਿਆਦਾ ਪੈਣ ਨਾਲ ਫੇਿਰ ਉਹ ਰਸਤੇ ਤ ਟੁੱਟਦੇ ਨਾ, ਪਹਾੜ ਤ ਟੁੱਟਦੇ
ਅੱਛਾ।
ਹਮ। ਕੋਈ ਨੀ ਦੇਖਾਂਗੇ ਆਪਾਂ ਫਿਰ ਅਗਲੇ ਸਾਲ, ਜਾਵਾਂਗੇ ਠੀਕ ਹੈ। ਹਾਂਜੀ ਹਾਂਜੀ ਚਲੋ ਜੀ ਸਤਿ ਸ੍ਰੀ ਅਕਾਲ ਜੀ, ਹਾਂਜੀ
ਸਤਿ ਸ਼੍ਰੀ ਅਕਾਲ ਜੀ।